ਹਾਂਜੀ, ਸਤਿ ਸ਼੍ਰੀ ਅਕਾਲ, ਮੈਮ।
ਸਸ਼ੀ ਕਾਲ ਮੈਮ, ਕਿਵੇਂ ਹੋ, ਮੈਮ ਤੁਸੀਂ?
ਵਧੀਆ ਮੈਮ, ਤੁਸੀਂ ਦੱਸੋ ਕਿਵੇਂ ਹੋ?
ਅਸੀ ਵੀ, ਵਧੀਆ ਮੈਮ। ਕੀ ਕਰ ਰਹੇ ਹੋ, ਤੁਸੀਂ ਮੈਮ?
ਕੁਛ ਨੀ ਬੱਸ ਹੁਣੇ, ਇੱਕ-ਦੋ ਕੰਮ ਕਰ ਕੇ ਹੁਣ ਪਈ ਸੀ, ਅੱਛਾ ਵਧੀਆ ਚਲੋ, ਤੁਸੀਂ ਜਲਦੀ ਰੋਟੀ ਬਣਾਂਨੇ ਓ?
ਹਾਂਜੀ, ਮੈਮ ਮਲਟੀ ਬਣਾ ਲੈਣੇ ਆ ਗਈ ਕਿਉਂਕਿ ਅਸੀਂ ਜਲਦੀ ਖਾ ਲੈਂਨੇ ਆ ਗੇ ਹਾਂਜੀ।
ਹਾਂਜੀ-ਹਾਂ।
ਖਾਂਦੇ ਹੋਂਗੇ ਈ।
ਹ ਹਾਂਜੀ, ਸਾਨੂੰ ਅੱਠ, ਸਵਾ-ਅੱਠ ਵੱਜ ਜਾਂਦੇ ਨੇ।
ਅੱਛਾ-ਅੱਛਾ, ਈ। ਵਧੀਆ ਗੱਲ ਫਿਰ ਐਵੇਂ ਹੁੰਦਾ ਵੀ, ਚਲੋ ਥੋੜੇ-ਬਹੁਤ ਗੇੜੇ ਲਾਲਾਂਗੇ ਰੋਟੀ ਖਾ ਕੇ, ਹਾਜਮ ਆ ਜਾਂਦੀ ਹੈਗੀ।
ਹਾਂਜੀ-ਹਾਂ, ਇਹ ਵੀ ਸਹੀ ਕਹਿ ਰਹੇ ਹੋ ਤੁਸੀਂ, ਵਧੀਆ ਏ ਗੇੜੇ ਲਾਣੇ ਚਾਹੀਦੇ ਨੇ।
ਹਾਂਜੀ। ਕਿਉਂਕਿ, ਫਿਰ ਨਹੀਂ ਰੋਟੀ ਹਾਜ਼ਮ ਨਹੀਂ ਆਉਂਦੀ ਓਉ ਡ੍ਹਕਾਰ ਜੇ ਆਈ ਜਾਂਦੇ ਹੁੰਦੇ ਨੇਂ, ਗੇ।
ਹਾਂਜੀ।
ਕਿਉਂਕਿ ਫਿਰ ਐਂ ਹੁੰਦਾ ਵੀ ਚੱਲ, ਨਾਲੇ ਥੋੜਾ ਬਹੁਤਾ ਬੇਟ ਵੀ ਘੱਟ ਹੋਜੂਗਾ।
ਬੇਟ ਬਹੁਤ ਵੱਧ ਰਿਹਾ ਹੈਗਾ।
ਪਹਿਲਾਂ ਨਾਲੋਂ ਵੀ ਵੱਧ ਗਿਆ?
ਹਾਂਜੀ, ਅੱਸੀ ਪਲੱਸ ਹੋਗਾ।
ਸੀ ਕੱਟ ਖਾਇਆ ਕਰੋ।
ਖਾਂਦੇ ਤਾਂ ਹੀ, ਘੱਟ ਹੀ ਆਗੇ। ਬਸ ਥੋੜਾ, ਬਹੁਤਾ ਕੰਮ ਦਾ ਫ਼ਰਕ ਪੈ ਜਾਣਾ, ਕੁਛ ਪਹਿਲਾਂ ਹੀ ਹੋ ਰਿਹਾ ਸੀਗਾ। ਉਹਦੇ ਕਰਕੇ ਘੱਟ ਹੁੰਦਾ ਨੀ ਹੈਗਾ।
ਹਾਂਜੀ।
ਹੁਣ ਕਿਉਂਕਿ ਬਾਦ ਤਾਂ। ਬਹੁਤ ਜਲਦ ਜਾਂਦਾ। ਘੱਟ ਹੋਣ ਦੇ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈਗੀ।
ਹਾਂਜੀ ਹਾਂ। ਇੱਕ ਮੈਨੇ ਦੇਖਿਆ ਸੀ, ਪਾਣੀ ਗਰਮ ਪਾਣੀ ਦੇ ਵਿੱਚ ਨਿੰਬੂ। ਪਾ ਕੇ, ਇੱਕ ਹੋਰ ਦਾਲਚੀਨੀ ਪਾ ਕੇ,
ਹਾਂਜੀ।
ਉਹ ਉਹਨੂੰ ਪੀ ਲੋਓ।
ਹਾਂਜੀ, ਹ- ਹਾਂ
ਉਹਦੇ ਨਾਲ ਵੀ, ਲੋ ਵੇਟ ਲੋਸ ਹੋ ਜਾਂਦਾ ਹੈ। ਹਾਂਜੀ ਹਾਂ, ਮੈਂ ਵੀ ਦੇਖੀ ਸੀ, ਰੀਲ।
ਅੱਛਾ ਜੀ। ਦੇਖੀਆਂ ਤਾਂ ਮੈਂ ਵੀ ਬਹੁਤ ਨੇਗੀ। ਪਰ ਹੁਣ ਗਰਮੀ ਹੋਣ ਕਰਕੇ ਨਾ ਗਰਮ ਪਾਣੀ ਪੀਤਾ ਤਾਂ ਨਹੀਂ ਜਾਂਦਾ ਹੈਗਾ।
ਨਹੀਂ ਇਨਾ ਗਰਮ ਵੀ ਨਹੀਂ, ਮਤਲਬ ਠੀਕ ਹੋਵੇ ਸਵੇਰੇ ਤਾਂ ਪੀਤਾ ਜਾਂਦਾ।
ਅੱਛਾ ਮੇਥੋ ਤਾਂ ਹਲੇੇ ਪੀਆ ਨੀ ਜਾਂਦਾ। ਕੁੁਛ ਸਵੇਰੇ ਫੇਰ ਵੀ ਮਤਲਬ ਕੇ ਇਹ ਹੁੰਦਾ। ਪਹਿਲਾਂ ਮੈਂ ਜੀਰਾ ਪਾ ਕੇ ਇੱਕ ਦਿਨ ਪੀ ਤਾ ਸੀ, ਫੇਰ ਮੇਰੇ ਪਿੰਪਲਸ ਨਿਕਲਿਆ ਆਉਂਦੇ ਹੇਗੇ।
ਜੀਰਾ ਪਾ ਕੇ ਤਾਂ, ਨੀ ਸੁਣਿਆ ਕਦੇ
ਨਈ ਹੁੰਦਾ ਹੈਗਾ, ਜੀਰਾ ਪਾ ਕੇ ਵੀ ਉਦੇ ਨਾਲ ਵੀ ਕੇਂਦੇ ਵੀ ਬੇਟ ਲੋਸ ਹੋ
ਠੀਕ ਏ।
ਪਰ,
ਠੀਕ ਐ-ਠੀਕ ਐ।
ਤੇ ਫੇਰ ਐ ਮੇਂਨੂ ਵੀ ਚਲ ਹਲੇ ਕਾਹ ਨੂੰ ਰਿਕ ਲੈਣਾ, ਥੋੜਾ ਜਿਹਾ ਵੀ ਗਮੀ ਕਰਕੇ। ਵੀ ਚਲ ਆਗੇ ਦੇਖ ਲਾਂਗੇ ਜਦੋਂ ਸਰਦੀ ਆਊਗੀ।
ਸਹੀ, ਚਲੋ ਦੇਖ ਲਓ ਜਿਵੇਂ ਤੁਹਨੂੰ ਠੀਕ ਲੱਗਦਾ।
ਰੱਖਿਆ ਜਾਂਦਾ ਹੈਗਾ। ਚ ਜਾਂਦੀਆਂ ਨੇ ਜੰਕ ਫੂਡ ਖਾ ਲ ਜਿਵੇਂ ਕਿ
ਤੁਸੀਂ ਬਾਹਰਲਾ ਜਿਆਦਾ ਖਾਂਦੇ ਹੋਓਗੇ।
ਹਾਂਜੀ ਥੋੜਾ ਜਿ ਫੇਰ ਅੱਪ ਕਰਦਾ ਹੈਗਾ। ਜਦੋਂ ਮਨ ਕਰਦਾ ਖਾ ਲੈਣੇ ਆਗੇ। ਜਾਂ ਬਾਜ਼ਾਰ ਜਾਈਦਾ ਹੈਗਾ, ਉਦੋਂ ਖਾ ਲਿਆ ਆਗੇ।
ਫੇਰ ਤੁਸੀਂ ਖਾਇਆ ਹੀ ਨਾ ਕਰੋ, ਤੁਹਾਨੂੰ ਪਤਾ ਜਦੋਂ ਵੇਟ ਗੇਨ ਹੁੰਦਾ।
ਫੇਰ ਮਨ ਕਰਦਾ, ਮਨ ਸਮਝਾਉਣਾ ਔਖਾ ਹੋ ਜਾਂਦਾ ਹੈਗਾ।
ਇਹ ਵੀ ਠੀਕ ਹੈ। ਬਟ ਮੈਂ ਜਦੋਂ ਵੀ ਬਾਹਰੀ ਜਾਂਦੀ ਹਾਂ, ਮੈਂ ਕੁਛ ਨੀ ਖਾਂਦੀ ਹੈਗੀ। ਕਦੇ ਵੀ ਨਹੀਂ ਖਾਂਦੀ, ਕਦੇ ਹੀ ਖਾਂਦੀ ਹ ਨਹੀਂ ਮੈਂ ਖਾਂਦੀ ਨੀ ਹੁੰਦੀ।
ਪੈਹਲਾਂ ਤਾਂ ਮੈਂ ਵੀ ਬਹੁਤ ਘੱਟ ਖਾਂਦੀ ਸੀ। ਬਟ ਨਾ ਮੈਰਿਜ ਤੋਂ ਬਾਦ ਹੁਣ ਥੋੜਾ। ਅਰ ਫੇਰ ਦੋਨੋਂ ਖਾਣ ਦੀ ਆਦਤ ਪੈਗੀ। ਜੇ ਕੁਛ ਖਾ ਕੇ ਨੀ ਆਉਂਦੇ, ਫੇਰ ਐਵੇਂ ਲੱਗ ਦਾ ਹੈਗਾ ਵੀ ਕੁਛ ਖਾ ਕੇ ਨੀ ਆਏ, ਆਪਾਂ ਤਾਂ ਗਏ ਸੀਗੇ।
ਫੇਰ ਸਾਨੂੰ ਹੈਬਿਟ ਬਣ ਗੀ।
ਹਾਂ ਸਾਨੂੰ ਹੈਬਿਟ ਬਣ ਗੀ। ਇਹ ਚੀਜ਼ ਦੀ ਉਹ ਹੈਗੀ। ਚਲੋ ਹੌਲੀ-ਹੌਲੀ ਕੋਸ਼ਿਸ਼ ਕਰਾਂਗੇ, ਹੈਣਾ ਵੇਟ ਘਟਾਉਣ ਦੀ।
ਹਾਂਜੀ।
ਜੇ ਘੱਟ ਹੋਊਗਾ।
ਹੋਜੂਗਾ ਵੇਟ ਘੱਟ ਤਾਂ ਤੁਸੀਂ ਸਵੇਰੇ ਵੀ ਗੇੜੇ ਲਾਇਆ ਕਰੋ ਸ਼ਾਮ ਨੂੰ ਵੀ ਲੱ
ਸਵੇਰੇ ਟਾਈਮ ਨੀ ਹੁੰਦਾ ਹੈਗਾ ਸਵੇਰੇ ਤਾਂ ਬਸ ਉੱਠ ਕੇ ਫੇਰ ਕੰਮ ਲੱਗਣਾ ਹੁੰਦਾ ਏ ਕੰਮ ਬਹੁਤ ਉੱਪਰ ਦੀ ਹੋ ਰਿਹਾ ਹੁੰਦਾ ਹੈਗਾ
ਫੇਰ ਤੁਸੀਂ ਜਲਦੀ ਉੱਠਿਆ ਕਰੋ ਨਾ
ਮੈਂ ਐਕਟੀਵਿਟੀ ਵੀ ਕਰੀ ਦੋ ਤਿੰਨ ਦਿਨ ਵਧੀਆ ਕਰਦੀ ਰਹੀ ਮਤਬਲ ਕੇ ਜਦੋਂ ਮੇਰਾ ਕੰਮ ਵੱਧ ਗਿਆ ਮੈਨੂੰ ਉਹ ਚੀਜ਼ ਮਤਲਬ ਕੇ ਆਪਾਂ ਜਿਵੇਂ ਕਹਿੰਦੇ ਵੀ ਕਮਜ਼ੋਰੀ ਦੇਣ ਲੱਗਗੀ। ਐਵੇਂ ਹੋ ਗਿਆ ਫੇਰ ਮੈਥੋਂ ਹੋਣੋਂ ਹੱਟਗੀ ਮੈਂ ਚਾਰ ਪੰਜ ਦਿਨ ਵ ਆ ਕਸਰਤ ਕਰੀ ਅਲੱਗ-ਅਲੱਗ ਤਰ੍ਹਾਂ ਦੀ
ਫੇਰ ਉਹ ਤੁਹਾਡੂੰ ਨਾ ਹੈਬਿਟ ਨੀ ਹੈਗੀ ਸੀ ਤਾਂ ਕਰਕੇ ਹੋ ਰਿਹਾ ਸੀ ਉਹ ਤਿੰਨ ਚਾਰ ਦਿਨ ਹੋਰ ਕਰਦੇ ਤਾਂ ਆਪੀ ਸੈਟ ਹੋ ਜਾਂਦਾ
ਕਿਉਂਕਿ ਪਹਿਲੇ ਮੇਰੇ ਤੇ ਵਰਕ ਲੋੜ ਤੀ ਜਿਹੜਾ ਉਹ ਬਹੁਤ ਘੱਟ ਸੀਗਾ ਮੈਂ ਬਚ ਵਧੀਆ ਕਰ ਲਾਂਦੀ ਸੀਗੀ ਵੀ ਮੈਨੂੰ ਕੋਈ ਪਤਾ ਨੀ ਲੱਗਦਾ ਸੀਗਾ
ਹਾਂਜੀ
ਪਰ ਹੁਣ ਐਵੇਂ ਹੈਂਗਾ ਵੀ ਜਦੋਂ ਦਾ ਵਰਕਲੋਡ ਵੱਧ ਗਿਆ ਉਸ ਟਾਈਮ ਫਿਰ ਸਰੀਰ ਥਕਾਵਟ ਮੰਨਣ ਲੱਗ ਜਾਂਦਾ ਗਾ।
ਉਹ ਥਕਾਵਟ ਨਹੀਂ ਬਣਦਾ ਹੈਗਾ ਪਰ ਉਹ ਹੈਬਿਟ ਨਹੀਂ ਹੁੰਦੀ ਹੈਗੀ ਉਹਦੇ ਕਰਕੇ ਆਪਣਾ ਸਰੀਰ ਦੁ ਪੇਣ ਕਰਨ ਲੱਗ ਜਾਂਦਾ।
ਹਾਂ ਇਹ ਵੀ ਹੋ ਸਕਦਾ ਜੀ।
ਐਵੇਂ ਹੁੰਦਾ ਮੈਂ ਵੀ ਜੇਕਰ ਐਕਸਰਸਾਈਜ਼ ਕਰਨ ਲੱਗ ਜਾਣੀ ਆ। ਤਾਂ ਫੇਰ ਮੇਰੇ ਵੀ ਮੋਢੇ ਦੁੱਖਣ ਲੱਗ ਜਾਂਦੇ ਨੇ।
ਅੱਛਾ ਅੱਛਾ ਫੇਰ ਕੁਛ ਫਿਰ ਮੈਨੂੰ ਕਮਜ਼ੋਰੀ ਦੀ ਫੀਲ ਹੋਣ ਕਰਕੇ ਮੈਂ ਕਿਹਾ ਵੀ ਫਿਰ ਕੰਮ ਨੀ ਬਣਦਾ ਹੈਗਾ। ਫਿਰ ਮੈਂ ਉਹ ਐਕ ਐਟੀਵਟੀ ਵੀ ਛੱਡ ਤੀ ਮੈਂ ਕਿਹਾ ਵੀ ਆਪਦੇ ਬੱਚੇ ਤੇ ਵੀ ਧਿਆਨ ਦੇਣਾ ਕੰਮ ਵੀ ਕਰਨਾ ਹੈਗਾ। ਵੀ ਇਹ ਸਾਰੀਆਂ ਚੀਜ਼ਾਂ ਮੇਨਟੇਨ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇਗੀਆਂ।
ਠੀਕ ਐ ਜੀ।
ਹਾਂਜੀ ਹੋਰ ਤੁਸੀਂ ਦੱਸੋ ਕੀ ਬਣਾ ਰਏ ਹੋਗੇ?
ਕੁਛ ਨੀ ਬਸ ਪਈ ਸੀ ਫੋਨ ਦੇਖ ਰੀ ਸੀ ਮੈਂ ਤਾਂ
ਅੱਛਾ-ਅੱਛਾ ਤੁਸੀਂ ਤਾਂ ਬਿਲਕੁਲ ਈ ਫ੍ਰਰੀ ਓ ਗੇ।
ਮੈਂ ਤਾਂ ਹਮੇਸ਼ਾ ਹੀ ਫਰੀ ਹੁੰਨੀ ਆ।
ਵਧੀਆ ਗੱਲ ਐ ਇਥੇ ਤਾਂ ਇੱਕ ਸੈਕਿੰਡ ਦਾ ਟਾਈਮ ਵੀ ਮਸਾਂ ਲੱਗਦਾ ਹੁੰਦਾ ਹੈਗਾ ਵੀ ਜੇ ਦੋ ਮਿੰਟ ਫਰੀ ਵਹਿ ਜੇ ਤਾਂ ਮਾੜਾ ਜਾ ਸਾਹ ਆਜੇ ਸੁਖ ਦਾ
ਕੋਈ ਨੀ ਚਲੋ ਜੋ ਤੁਸੀਂ ਵੀ ਮਤਲਬ ਘਰੇ ਹੁੰਦੇ ਸੀ ਤੁਸੀਂ ਵਿਹਲੀ ਹੁੰਦੇ ਸੀ
ਹਾਂ ਇਹ ਗੱਲ ਤਾਂ ਹੈਗੀ ਐ ਗੀ ਕਿਉਂਕਿ ਟਾਈਮ-ਟਾਈਮ ਨਾਲ ਬਹੁਤ ਫ਼ਰਕ ਪੈ ਜਾਂਦਾ ਗਾ
ਹਾਂਜੀ,
ਹੁਣ ਹੋਰ ਵੀ ਆਪਗੀਆਂ ਜਿੰਮੇਵਾਰੀਆਂ ਸਾਰੀਆਂ ਵੱਧ ਗਈਆਂ।
ਚਲੋ ਟਾਈਮ ਦੇ ਹਿਸਾਬ ਨਾਲ ਸੈਟ ਹੋਜੂਗਾ ਸਾਰਾ ਕੁਛ
ਹਾਂਜੀ ਹਾਂ ਇਹ ਤਾਂ ਗੱਲ ਹੈਗੀ ਆ ਜੀ।
ਹਾਂ, ਹੋਰ ਦੱਸੋ ਗੱਲ ਬਾਾਤ ਤੁਹਾਡੇ ਘਰ ਦੇ ਕੀ ਕਰਦੇ ਨੇ।
ਕੁਛ ਨੀ ਓ, ਮਤਲਬ ਕਿ ਕੰਪਿਊਟਰ ਕਰਰਾ ਹ ਲਵਾ ਰਏ ਨੇਗੇ ਹਸਬੈਂਡ ਡੈਡੀ ਧਾਰਾ ਕੱਢ ਰਏ ਨੇ।
ਅੱਛਾ ਵਦੀਆ
ਮੰਮੀ ਬੱਚੇ ਨੂੰ ਲਈ ਗੇੜੇ ਦਵਾ ਰਹੇ ਨੇਗੇ।
ਤੇ ਮੈਂ ਹੁਣ ਬਸ ਰੋਟੀ ਬਣਾਉਣੀ ਐਂਗੀ, ਰੋਟੀ ਬਣਾ ਕੇ ਫਿਰ ਸਾਡੇ ਵੱਡੇ ਬੇਬੇ ਬਾਪੂ ਨੇ ਜੇ ਉਨਾ ਨੂੰ ਫੜਾਉਣੀ ਹੈਂਗੀ।
ਚਲੋ ਠੀਕ ਐ ਵਧੀਆ ਗੱਲ ਐ।
ਉਹਨਾਂ ਨੂੰ ਫੜਾਉਣ ਤੋਂ ਬਾਦ ਫਿਰ ਬੱਚੇ ਨੂੰ ਖਵਾਉਣੀ ਐ ਇੱਕ ਘੰਟਾ ਓਨਾਂ ਤੇ ਰੋ ਲੱਗ ਜਾਂਦਾ ਹੈਗਾ।
ਹਾਂਜੀ ਹਾਂ ਬੱਚੇ ਨਾਲ ਤਾਂ ਫੇਰ ਐਵੇਂ ਈ ਹੁੰਦਾ ਐ।
ਹਾਂਜੀ, ਕਿਉਂਕਿ ਉਹ ਹੌਲੀ ਹੌਲੀ ਖਾਂਦਾ ਐ ਕਦੇ ਮੂੰ ਦੇ ਵਿੱਚ ਪਵਾ ਲਈ ਕਦੇ ਨਾ ਪਵਾਲ ਲਈ ਫਿਰ ਓਦੇ ਨਾਲ ਗੱਲਾਂ ਕਰਨੀਆਂ ਪੈਂਦੀਆਂ ਨੇ। ਕੋਈ ਓ ਨੂੰ ਪੋਇਮ ਸੁਣੋਣੀ ਪੈਂਦੀ ਐ।
ਹੂੰ ਵਧੀਆ ਚਲੋ।
ਹੋਰ, ਫੇਰ ਓਨੂੰ ਰੋਟੀ ਖਵਾ ਕੇ ਫੇਰ ਬਸ ਆਪਦਾ ਕੰਮ ਕਰਨਾ ਪੈਂਦਾ ਹੈਗਾ ਆਪਣੀ ਰੋਟੀ ਖਾਣੀ ਪੈਂਦੀ ਐ। ਤੇ ਜੋ ਵੀ ਵਰਕ ਹੁੰਦਾ ਹੈਗਾ ਓ ਨਿਬੇੜਨਾ ਪੈਂਦਾ ਹੈ ਸਾਰਾ।
ਹਾਂਜੀ ਹਾਂ।
ਤੇ ਬਸ ਫੇ ਉਸ ਤੋਂ ਬਾਦ ਲਾ ਲੋ ਵੀ, ਥੋੜਾ ਬਹੁਤਾ ਫ੍ਰੀ ਮਿਲਦਾ ਟਾਈਮ।
ਦੰਦ ਹੁ ਸਾਰੇ ਆ ਗੇ ਉਨਾਂ ਦੇ?
ਨਹੀਂ ਸਿਕਸ ਈ ਆਏ ਨੇ ਗੇ।
ਠੀਕ ਐ।
ਹਾਂ ਪਰ ਐਵੇਂ ਆ ਵੀ ਹੁਣ ਓ ਰੋਟੀ ਦੀ ਬੁਰਕੀ ਐ ਜੇੜੀ ਓ ਮੂੰ ਦੇ ਵਿਚ ਪਵਾ ਲੈਂਦੇ ਨੇ ਹੈਂਗੇ।
ਹਾਂਜੀ ਹਾਂ।
ਪੈਲਾਂ ਤਾਂ ਬਹੁਤ ਛੋਟਾ ਸੀ ਪਹਿਲਾਂ ਬਹੁਤ ਜੀਦੇ ਨਾਲ ਚਲੋ, ਥੋੜਾ ਬਾ ਟਾਈਮ ਘੱਟ ਲੱਗਦਾ ਹੈ ਫੇਰ। ਓ ਵੀ ਬਸ ਟੇਸਟੀ ਚੀਜ਼ਾਂ ਯਾਦਾ ਖਾ ਕੇ ਰਾਜੀ ਅ ਜਿੱਦਾਂ ਆਪਾਂ ਕਹਿੰ ਵੀ ਆਲੂ ਵਾਲਾ ਪਰਾਂਠਾ ਜਾਂ ਆਲੂ ਨਾਲ। ਉਨੂੰ ਏ ਕੱਦੂ ਤੋਰੀਆਂ ਕੁਛ ਨੀ ਵਧੀਆ ਲੱਗਦਾ ਹੈਗਾ।
ਫੇਰ ਹਜੇ ਛੋਟਾ ਏ ਨਾ ਤਾਂ ਕਰਕੇ
ਹਾਂ ਉਹਨੂੰ ਕ੍ਰਿਸਪੀ ਜ ਚੀਜ਼ ਹੁੰਦੀ ਐ ਜੇੜੀ ਓ ਜਾਦਾ ਉਹ ਅ੍ਰੈਕਟ ਟ ਕਰਦੀਏ ਜਿੱਦਾਂ ਆਪਾਂ ਕੈ ਦੇਂਨੇ ਹਾਂਗੇ ਵ ਓਨੂੰ ਬਦੀਆ ਲੱਗਦੀ ਆ ਟੇਸਟ ਨਾਲ
ਹਾਂਜੀ ਹਾਂ।
ਹੂੰ।
ਹਾਂਜੀ ਚਲੋ ਠੀਕ ਐ ਮੈਮ ਆਪਾਂ ਕਲ ਮਿਲਦੇ ਆ ਨੈਕਸਟ ਕਾਲ ਤੇ।
ਹਾਂਜੀ -ਹਾਂਜੀ ਥੈਂਕੀਉ ਓਕੇ ਮੈਮ।